ਹੈਲੋ
ਸਤਿ ਸ੍ਰੀ ਅਕਾਲ ਜੀ।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
ਤੁਸੀਂ ਸੁਣਾਓ।
ਵਧੀਆ।
ਤੁਸੀਂ ਅੱਜ ਕਿਸ ਤਰ੍ਹਾਂ ਯਾਦ ਕੀਤਾ। ਕਾਫੀ ਟਾਈਮ ਬਾਅਦ।
ਬਸ ਅਸੀਂ ਵੈਸੇ ਤਾਂ ਯਾਦ ਕਰਦੇ ਹੀ ਹਾਂ ਤੁਹਾਨੂੰ ਪਰ ਅੱਜ ਥੋੜ੍ਹਾ ਜਿਹਾ ਮੈਨੂੰ, ਇੰਪੋਰਟੈਂਟ ਕੰਮ ਸੀ ਤੁਹਾਡੇ ਨਾਲ। ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰ ਲਾਂ, ਯਾਦ ਕਰ ਲ ਤੇ ਤਾਂ ਮੈਂ ਕੋਲ ਕੀਤਾ ਤੁਹਾਨੂੰ ਅੱਜ।
ਮੈਂ ਕਵਾਂ ਇੰਨੇ ਟਾਈਮ ਤੋਂ ਤੁਸੀਂ ਕਦੇ ਸਾਨੂੰ ਯਾਦ ਹੀ ਨਹੀਂ ਕੀਤਾ ਭੁੱਲ ਤਾਂ ਨੀ ਗਏ ਸੀ ਕਿਧਰੇ।
ਨਹੀਂ-ਨਹੀਂ ਭੁੱਲੇ ਕਿੱਥੇ ਆ। ਭੁੱਲਦੇ ਨੀ ਅਸੀਂ, ਬਸ ਕੰਮ ਸੀਗਾ ਜਰੂਰੀ ਕੰਮ ਸੀ।
ਹਾਂ ਕੰਮ ਨੂੰ ਯਾਦ ਕੰਮ ਕੰਮ ਨੂੰ ਹੀ ਲੋਕੀ ਯਾਦ ਕਰ ਦੇ ਨੇ ਉਂਝ ਤਾਂ ਲੋਕੀ ਕੋਈ ਯਾਦ ਕਰਦਾ ਹੀ ਨੀ।
ਨਹੀਂ ਐਵੇਂ ਜਿਹੀ ਗੱਲ ਨੀ ਹੈ ਕੋਈ ਤੁਹਾਨੂੰ ਪਤਾ ਹੀ ਹੈ ਤੁਸੀਂ ਐਵੇਂ ਕਹਿ ਰਹੇ ਹੋ ਜਿਵੇਂ ਮੈਂ ਤੁਹਾਨੂੰ ਸਿਰਫ ਕੰਮ ਆਏ ਤੇ ਫੋਨ ਕਰਨੀ ਆ ਖਾਲੀ, ਵੈਸੇ ਵੀ ਤੇ ਕਾਲ ਕਰੀ ਦੀ ਏ।
ਨਹੀਂ ਹੁਣ ਤੇ ਕਾਫੀ ਟਾਈਮ ਬਾਅਦ ਕੋਲ ਆਈ
ਚਲੋ ਅੱਜ ਤੇ ਮੈਂ ਕਹਿੰਨੇ ਆ ਥੋੜਾ ਬਿਜੀ ਸ਼ਡਿਊਲ ਚੱਲਦਾ ਪਿਆ ਸੀਗਾ, ਤੇ ਤਾਂ ਕਰਕੇ ਅੱਜ ਮੈਨੂੰ ਥੋੜ੍ਹਾ ਵਾਕਈ 'ਚ ਥੋੜ੍ਹਾ ਕੰਮ ਸੀਗਾ ਉਹ ਤੇ ਹੈ ਹੀ ਆ ਜਦੋਂ ਕੰਮ ਹੁੰਦੀ ਹੈ ਫਿਰ ਬੰਦੇ ਦੀ ਯਾਦ ਆਂਦੀ ਹੈ ਮੈਂ ਕਿਹਾ ਚਲੋ ਫੋਨ ਕਰ ਲੈ ਤੁਹਾਨੂੰ ਫਿਰ।
ਹੁਕਮ ਲਾਓ ਕੀ ਕੰਮ ਪੈ ਗਿਆ।
ਮੇਰਾ ਨਾਮ ਇੱਕ ਕਜ਼ਨ ਏ ਤੇ ਉਹਦੀ ਵਾਸਤੇ ਅਸੀਂ ਕੁੜੀ ਲੱਭ ਰਹੇ ਹਾਂ। ਉਹਦਾ ਰਿਸ਼ਤਾ ਕਰਵਾਣਾ ਤੇ ਮੈਂ ਸੁਣਿਆ ਤੁਸੀਂ ਪਿੱਛੇ ਜੇਹੇ ਇੱਕ ਸਾਡੇ ਨੋਨ ਏਜ ਕਿਸੀ ਦਾ ਕਰਵਾਇਆ ਤੁਸੀਂ, ਤੇ ਬਹੁਤ ਅੱਛੀ ਕੁੜੀ ਏ। ਤੇ ਮੈਂ ਕਿਹਾ ਤੁਹਾਡੇ ਨਾਲ ਗੱਲ ਕਰਾਂ ਉਹ ਤੇ ਲੱਭਦੇ ਪਏ ਨੇ, ਕਾਫੀ।
ਨਹੀਂ ਦੇਖੋ ਜੀ ਰਿਸ਼ਤਾ ਕਰਾਣਾ ਬੜਾ ਹੀ ਔਖਾ ਕੰਮ ਹੈਗਾ ਜੋ ਕਿ ਕਿਸੇ ਵੀ ਬੰਦੇ ਨੇਚਰ ਬਾਰੇ ਆਪਾਂ ਨੀ ਦੱਸ ਸਕਦੇ ਉਹ ਕਿਵੇਂ ਅੱਗੋਂ ਕਿਵੇਂ ਹੋਏਗਾ ਕਿਵੇਂ ਨਹੀਂ ਹੋਏਗਾ। ਬਹੁਤ ਹੀ ਮੁਸ਼ਕਿਲ ਕੰਮ ਹੈ ਰੱਬ ਨੇ ਰੱਬ ਹੀ ਜੋੜੀਆਂ ਬਣਾਦਾ ਬਣਦੀਆਂ ਜੋੜੀਆਂ ਤੇ। ਅਸੀਂ ਕੌਣ ਆ ਬਣਾਣ ਆਲੇ।
ਜਾਇਜ ਜੇ ਰੱਬ ਤੇ ਬਣਾਦਾ ਹੀ ਏ ਜੋੜੀਆਂ ਰੱਬ ਦੇ ਦੁਆਰਾ ਬੰਦੇ, ਜਿਹੜੇ ਬੰਨੇ ਹੋਏ ਬੰਦੇ ਨੇ ਉਹਨਾਂ ਦੇ ਜ਼ਰੀਆ ਹੀ ਬਣਦਾ ਨਾ ਇੱਕ। ਤੇ ਕੀ ਪਤਾ ਉਸ ਜ਼ਰੀਆ ਤੁਸੀਂ ਹੋਵੋ।
ਹਾਂਜੀ ਉਹ ਤੇ ਗੱਲ ਠੀਕ ਅੱਜਕੱਲ ਨਾ ਬੜਾ ਬੁਰਾ ਹਾਲ ਹੋਇਆ ਰਿਸ਼ਤੇ ਨਾ ਕੁੜੀਆਂ ਨੂੰ ਕੁੜੀਆਂ ਨੀ ਮਿਲਦੀਆਂ ਮੁੰਡਿਆਂ ਨੂੰ ਮੁੰਡੇ ਨੀ ਮਿਲਦੇ ਮੁੰਡਿਆਂ ਨੂੰ ਕੁੜੀਆਂ ਨੀ ਮਿਲਦੀਆਂ ਬੜਾ
ਉਹ ਏ ਹੀ ਉਹ ਐ ਹੀ ਤੇ ਸਾਰੀ ਦਿੱਕਤ ਹੈਗੀ ਹੈ ਦਿੱਕਤ ਹੀ ਆਈ ਹੈ। ਜਿੱਥੇ ਕੁੜੀਆਂ ਨੇ ਉਧਰ ਮੁੰਡੇ ਲੱਭਦੇ ਪਏ ਜੀ ਮੁੰਡੇ ਨੀ ਮਿਲਦੇ ਪਏ ਜੀ, ਠੀਕ ਹੈ ਅੱਜਕੱਲ ਤੁਹਾਨੂੰ ਪਤਾ ਕੁੜੀਆਂ ਦੀ ਡਿਮਾਂਡ ਵੀ ਬੜੀ ਹੋ ਗਈ ਏ ਬਈ ਆ ਚਾਹੀਦਾ ਉਹ ਚਾਹੀਦਾ ਵੈਲ ਸੈਟਲ ਚਾਹੀਦਾ ਪਰਸਨ ਪਹਿਲੇ ਤਾਂ ਕੁੜੀਆਂ ਹੁੰਦੀਆ ਸੀ ਜੀ ਹਾਂ ਬਾਈ ਆਪੇ ਕਰਾ ਲਿੱਤਾ ਜੀ ਜੋ ਕਰਦਿਆਂ ਨੇ ਲੱਭਿਆ ਜੀ ਕਰਾ ਲਿਆ। ਲੇਕਿਨ ਅੱਜਕੱਲ ਤੇ ਬਈ ਪਹਿਲੇ ਮੀਟਿੰਗ ਹੋਏ ਹੋਈ ਹੋਣੀ ਵੀ ਚਾਹੀਦੀ ਹੈ ਪਰ ਮੀਟਿੰਗ ਹੋਏਗੀ ਇੱਕ-ਦੋ ਵਾਰ ਮਿਲਣ ਆਪਸ ਵਿੱਚ ਪਰਖਣਗੇ ਇੱਕ ਦੂਜੇ ਨੂੰ ਹਾਂ ਬਾਈ ਸਾਡੇ ਹਾਨ ਮਿਲਦਾ ਹੈ ਹੈ ਜਾਂ ਨਹੀਂ ਹੈ ਦੇਖਣਗੇ, ਤੇ ਤਾਂ ਜਾ ਕੇ ਕੁੜੀਆਂ ਹਾਮੀ ਭਰਦੀਆਂ ਔਰ ਉਹਨਾਂ ਦੀ ਅੱਜਕੱਲ੍ਹ ਡਰੀਮਸ ਹੀ ਅੱਪ ਹੋ ਗਏ ਨੇ ਬਹੁਤ ਜ਼ਿਆਦਾ ਹਾਈ ਹੋ ਗਏ ਨੇ। ਅੱਜਕੱਲ੍ਹ ਸੋਸ਼ਲ ਮੀਡੀਆ ਦੇ ਚੱਕਰ ਵਿੱਚ ਸਾਰਿਆਂ ਦੇ ਡਰੀਮ ਹੀ ਵਧੀ ਜਾ ਰਹੇ ਨੇ। ਤੇ, ਕਿਤੇ ਨਾ ਕਿਤੇ ਹਾਂਜੀ ਬੋਲੋ ਤੁਸੀਂ
ਮੈਂ ਕਹਿ ਰਿਹਾ ਸੀ ਬਈ ਕਿਉਂਕਿ ਜਿਸ ਬੰਦੇ ਨੂੰ ਕੁੜੀ ਦੇਖਦੀ ਨਾ ਜੀ ਉਹ ਤੇ ਅੱਜ ਕੱਲ੍ਹ ਦੇਖੋ ਬਹੁਤ ਹੀ ਦੇਖਦਾ ਭਾਲਦਾ ਮੁੰਡਾ ਕੀ ਕਰਦਾ ਕੀ ਨਹੀਂ ਕਰਦਾ ਡਰਿੰਕ ਕਰਦਾ ਕਰਦਾ ਨੀ ਕਰਦਾ ਥੋੜੇ ਦਿਨ ਦੇਖੋ ਜੀ ਕਈ ਚੀਜ਼ਾਂ ਦੇਖਣੀਆਂ ਉਹਨੇ
ਬਿਲਕੁਲ ਸਹੀ ਗੱਲ ਹੈ ਦੇਖਣੀ ਵੀ ਚਾਹੀਦੀਆ ਦੇਖੋ ਪੂਰੀ ਲਾਈਫ ਦਾ ਸਵਾਲ ਹੈ ਕੋਈ ਇੱਕ ਜਾਂ ਦੋ ਦਿਨ ਦਾ ਖੇਡ ਤਾਂ ਹੈ ਨਹੀਂ ਜਾਂ ਗੁੱਡੇ ਗੁੜੀਆਂ ਦਾ ਖੇਡ ਨੀ ਹੈਗਾ ਹੈ ਪੂਰੀ ਲਾਈਫ ਦਾ ਸਵਾਲ ਹੈ ਹਰ ਕਿਸੇ ਬੰਦੇ ਨੂੰ ਆਪਣੇ ਮਤਲਬ ਦੇਖੋ ਲਾਈਫ ਦਾ ਡਿਸੀਜ਼ਨ ਲੈਣ ਦਾ ਪੂਰਾ ਹੱਕ ਹੈਗਾ ਇਹ ਤੇ ਗੱਲ ਤੁਸੀਂ ਸਮਝ ਹੋ ਗਏ ਇੱਕ ਕਿਹੜਾ ਸਟੈਪ ਹੈ ਅਗਰ ਗ਼ਲਤ ਚੱਕਿਆ ਗਿਆ ਤਾਂ ਕੁੜੀ ਜਾਂ ਮੁੰਡੇ ਦੋਨੋੋਂ ਦੀ ਲਾਈਫ ਬਰਬਾਦ ਹੈ
ਹਮ ਸਹੀ ਕਹਿ ਰਹੇ ਹੋ
ਤੇ ਮੈਂ ਤੁਹਾਨੂੰ ਐਵੇਂ ਨੀ ਕਹਿ ਰਹੀ ਬਸ ਮੁੰਡਾ ਹੈਗਾ ਹੈ ਤੇ ਸਾਡੀ ਨੂੰਹ ਨੇ ਅਗਰ ਮੈਂ ਨਾਊਨ ਨੇ ਵੀ ਕਹਿ ਰਹੀ ਹਾਂ ਤੇ ਮੈਂ ਤਾਂ ਹੀ ਕਹਿ ਰਹੀ ਹਾਂ ਕਿ ਮੁੰਡਾ ਚੰਗਾ ਤੁਹਾਨੂੰ ਵੀ ਪਤਾ ਹੀ ਹੈ ਹੁਣ ਆਪਣੇ ਬੰਦੇ ਕੋਲ ਅਗਰ ਕਿਸੇ ਕੋਲ ਕਰਵਾਣਾ ਵੀ ਅਸੀਂ ਦੇਖੋ ਰਿਸ਼ਤਾ ਕਰਵਾਉਣ ਵਾਲਾ ਤਾਂ ਕਰਵਾ ਦੇਗਾ ਲੇਕਿਨ ਅਗਰ ਇੱਕ ਪਰਸਨ ਵੀ ਉਹਦੇ ਚੋਂ ਗ਼ਲਤ ਨਿਕਲਦਾ ਤਾਂ ਰਿਸ਼ਤੇ ਕਰਵਾਉਣ ਵਾਲੇ ਤੇ ਦਿੱਕਤ ਆ ਜਾਂਦੀ ਹੈ
ਹਾਂਜੀ ਉਹੀ ਮੈਂ ਕਹਿ ਰਿਹਾ ਨਾ ਇਹਦੇ ਤਾਂ ਬੰਦਾ ਕਰਾ ਤਾਂ ਦਿੰਦਾ ਬਾਅਦ ਚ ਫਿਰ ਜੁੱਤੀਆ ਉਹਦੇ ਸਿਰ ਹੀ ਪੈਂਦੀਆਂ ਨੇ ਚੰਗਾ ਹੋ ਜਾਵੇ ਤਾਂ ਕੋਈ ਗੱਲ ਜੀ ਚੰਗਾ ਨਾ ਹੋਵੇ ਫੇਰ ਤੇ ਬਸ ਫੇਰ ਬੜੀ ਦਿੱਕਤ ਹੋ ਜਾਂਦੀ ਹੈ ਚੀਜ਼ਾਂ ਚ ਨਾ ਅੱਜ ਕੱਲ ਕਈ ਰਿਸ਼ਤੇ ਚ ਪੈਣਾ ਨੀ ਚਾਹੀਦਾ ਪਹਿਲੀ ਗੱਲ ਤੇ
ਹਾਂਜੀ ਇਹ ਤੇ ਗੱਲ ਠੀਕ ਕਹਿ ਰਹੇ ਹੋ ਤੁਸੀਂ ਰਿਸ਼ਤੇ ਚ ਹੁਣ ਤੁਸੀਂ ਮੈਨੂੰ ਡਾਇਰੈਕ ਇਨਡਾਇਰੈਕਟਲੀ ਵੇ ਤੋਂ ਨਾ ਕਰ ਰੋ ਕੀ ਕਹਿ ਰਹੇ ਹੋ ਮੈਨੂੰ ਤੇ ਇਹ ਨੀ ਸਮਝ ਆ ਰਹੀ ਤੁਸੀਂ ਪਹਿਲਾਂ ਮੁੰਡਾ ਵੇਖੋ ਇਨਕੁਆਇਰੀ ਨਿਕਲਵਾਓ ਪਰਖੋ ਉਹਨੂੰ ਤਾਂ ਤੁਸੀਂ ਇਹ ਡਿਸੀਜ਼ਨ ਲੈ ਨਾ ਤੁਸੀਂ ਵੀ ਕਰਵਾਉਣ ਵਾਲੇ ਹੋ ਤੁਸੀਂ ਵੀ ਅੱਗੇ ਕਈਆਂ ਦੇ ਸਿਰ ਜੁੜਵਾਏ ਨੇ ਇਹ ਤੇ ਇੱਕ ਭਲਾ ਕੰਮ ਤੇ ਅਗਰ ਤੁਹਾਨੂੰ ਜਚਦਾ ਤੇ ਤੁਸੀਂ ਦੱਸ ਦੇਣਾ ਅਗਰ ਨਹੀਂ ਜਚਦਾ ਤੇ ਫਿਰ ਮੈਨੂੰ ਕੋਈ ਗੱਲ ਨੀ ਨਾ ਤਾਂ ਕਰਨਾ ਨਾ ਪਹਿਲੇ ਨੀ ਨਾ ਕਰਨੀ ਤੁਸੀਂ ਮੈਂ ਤੇ ਇੰਨਾ ਤੁਹਾਡੇ ਤੇ ਟਰੱਸਟ ਲੈ ਕੇ ਤੁਹਾਡੇ ਨਾਲ ਗੱਲ ਕੀਤੀ ਅੱਜ ਮੈਂ ਸਗੋਂ ਕਹਿ ਚਲੋ ਮੇਰੀ ਜਾਣਕਾਰੀ ਚ ਹੈਗੇ ਨੇ ਤੇ ਮੈਂ ਉਹਨਾਂ ਨਾਲ ਗੱਲ ਕਰਨੀ ਆ ਫਿਰ ਮੈਂ ਤੁਹਾਨੂੰ ਦੱਸਣੀ ਆ
ਹਾਂਜੀ ਉਹ ਪਤਾ ਕੀ ਦੇਖੋ ਦੇੇਖੋ ਦੇਖੋ ਮੁੰਡੇ ਬਾਰੇ ਮੈਨੂੰ ਵੀ ਕੋਈ ਨੌਲੇਜ ਹੈ ਨੀ ਨਾ ਹੁਣ ਤੁਸੀਂ ਕਹਿ ਰਹੇ ਹੋ ਦੇਖਦੇ ਹੁਣ ਤੁਸੀਂ ਬਾਇਓਡਾਟਾ ਵਗੈਰਾ ਭੇਜੋ ਦੇਖਦੇ ਆ ਪਤਾ ਕਰਾਉਂਦੇ ਆ
ਹਾਂ ਬਿਲਕੁਲ ਮੈਂ ਤੇ ਇਹੀ ਕਹਿਣਾ ਚਾਹ ਰਹੀ ਹਾਂ ਤੁਸੀਂ ਮੁੰਡੇ ਦੀ ਮੈਂ ਜੋ ਦੱਸ ਰਹੀ ਹਾਂ ਪਹਿਲਾਂ ਤੇ ਉਹ ਸੁਣੋ ਪਹਿਲਾਂ ਤਾਂ ਗੱਲ ਹੈ ਹੈ ਕਿ ਮੁੰਡੇ ਨੇ ਅੰਮ੍ਰਿਤ ਛਕਿਆ ਦਾ ਸ਼ਰਾਬ ਨੀ ਪੀਂਦਾ ਮੀਟ ਨਹੀਂ ਖਾਂਦਾ ਤੇ ਸਭ ਤੋਂ ਮੇਨ ਗੱਲ ਤਾਂ ਅੱਜ ਕੱਲ੍ਹ ਦੇ ਟਾਈਮ ਵਿੱਚ ਆਈ ਹੈ ਕਿ ਇੱਕ ਬੰਦਾ ਡ੍ਰਿੰਕਰ ਨਹੀਂ ਹੋਣਾ ਚਾਹੀਦਾ
ਹਮ
ਜੋ ਕਿ ਅੱਜ ਕੱਲ ਦੇ ਮੇਨ ਮਕਸਦ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਲੇਕਿਨ ਦੇਖਿਆ ਜਾਏ ਤਾਂ ਅੱਜ ਕੱਲ ਦੀ ਸੁਸਾਇਟੀ ਚ ਹੈ ਕਿ ਮੋਸਟਲੀ ਅਹ ਮੁੰਡੇ ਪੀਂਦੇ ਹੀ ਹੈ ਤੁਹਾਨੂੰ ਪਤਾ ਹੀ ਹੈ ਚਾਹੇ ਜੋਬ ਕਰ ਰਿਹਾ ਚਾਹੇ ਬਿਜਨਸ ਹੈ ਬਸ ਬੰਦਾ ਸਹੀ ਹੋਣਾ ਚਾਹੀਦਾ
ਦੇਖੋ ਮੇਰੀ ਮੇਰੇ ਨੋਜ 'ਚ ਕਾਫੀ ਕੁੜੀਆਂ ਹੈਗੀਆਂ ਪਤਾ ਜੋ ਕੁੜੀਆਂ ਨੇ ਨਾ ਉਹ ਅੱਜ ਕੱਲ੍ਹ ਦੀਆਂ ਨੇ ਮਤਲਬ ਅੱਜ ਕੱਲ੍ਹ ਪ੍ਰੋਫੈਸ਼ਨ ਹਿਸਬ ਮਤਲਬ ਉਹ ਅੱਜ ਕੱਲ੍ਹ ਦਾ ਲਾਉਣਾ ਪਾਉਣਾ ਉਹਨਾਂ ਦਾ ਹੈਗਾ ਹਰ ਚੀਜ਼ ਹੈਗੀ ਹੈ ਜੇ ਤੁਸੀਂ ਕਹਿ ਰਹੇ ਹੋ ਮੁੰਡਾ ਅੰਮ੍ਰਿਤ ਛੱਕਿਆ ਦਾ ਵੇ ਕੁੜੀਆਂ ਹੈਗੀਆਂ ਮਤਲਬ ਫੈਸ਼ਨ ਵਗੈਰਾ ਹਰ ਚੀਜ਼ ਕਰਦੀਆਂ ਨੇ ਪਰ ਇਸ ਤਰ੍ਹਾਂ ਫਿਰ ਤੁਹਾਡੇ ਮੁੰਡੇ ਨੂੰ ਦਿੱਕਤ ਆ ਜਾਏਗੀ ਨਾ ਜਿਵੇਂ ਤੁਸੀਂ ਮੁੰਡੇ ਅੰਮ੍ਰਿਤ ਛੱਕਿਆ ਜ ਮੇਰੇ ਕੋਲ ਕੁੜੀਆਂ ਨੇ ਉਹ ਸਾਰੀਆਂ ਹੀ ਮਤਲਬ ਕਿ ਕੋਈ ਚੰਡੀਗੜ੍ਹ ਪੜ੍ਹੀ ਦੀਆਂ ਨੇ ਕੋਈ ਬਾਹਰ ਪੜ੍ਹੀ ਦੀਆਂ ਨੇ ਮਤਲਬ ਕਿ ਉਹ ਹਾਈ ਸਕੇਲ ਦੀ ਕੁੜੀਆਂ ਨੇ ਉਹ ਪਤਾ ਨੀ ਉਹ ਮਨ ਫੇਰ ਮੈਨੇਜ ਹੋ ਪਾਏਗਾ ਕਿ ਨਹੀਂ ਹੋ ਪਾਏਗਾ। ਕਿਉਂਕਿ ਉਹ ਮੁੰਡੇ ਅੱਜ ਕੱਲ ਨਾ ਕੁੜੀ ਚਾਹੀਦੇ ਹੈ
ਮੈਨੂੰ ਤਾਂ ਏਦਾਂ ਲੱਗ ਰਿਹਾ ਕਿ ਤੁਸੀਂ ਇੰਡਾਇਰੈਕਟਲੀ ਵੇ ਤੋਂ ਨਾ ਹੀ ਕਰ ਚਲੋ ਅੰਮ੍ਰਿਤ ਧਾਰੀ ਮਿਲ ਜੇ ਤਾਂ ਸਭ ਤੋਂ ਵਧੀਆ ਪਰ ਉਹਨਾਂ ਨੂੰ ਇਹ ਨੀ ਹੈਗੀ ਕਿ ਜਾਂ ਕੋਈ ਡਿਮਾਂਡ ਉਹਨਾਂ ਦੀ ਕਿ ਸਾਨੂੰ ਇਹ ਚਾਹੀਦਾ ਹੈ ਕਿ ਸਾਨੂੰ ਉਹ ਚਾਹੀਦਾ ਤਾਂ ਕੁਛ ਨੀ ਹੈਗਾ ਉਹਨਾਂ ਨੂੰ ਤੇ ਐਏ ਕਿ ਇੱਕ ਘਰ ਸੰਭਾਲਣ ਵਾਲੀ ਕੁੜੀ ਚਾਹੀਦੀ ਹੈ ਚਾਹੇ ਕੁੜੀ ਜੋਬ ਕਰੇ ਚਾਹੇ ਕੁੱਛ ਕਰੇ ਉਸ ਤੋਂ ਉਹਨਾਂ ਨੂੰ ਕੁਛ ਲੈਣਾ ਦੇਣਾ ਨੀ ਹੈ ਪਹਿਰਾਵਾ ਜੋ ਵੀ ਪਾ ਸਕਦੇ ਨੇ ਅੱਜ ਕੱਲ ਤਾਂ ਹਰ ਕੋਈ ਅੰਮ੍ਰਿਤਧਾਰੀ ਕਿ ਅੱਜ ਕੱਲ ਨਹੀਂ ਪਾਉਂਦੇ ਸਭ ਕੁੱਛ ਪਾਉਂਦੇ ਆ ਘੁੰਮਣ ਘੁੰਮਾਉਣ ਦਾ ਘੁੰਮਣ ਘੁੰਮਾਣ ਵਾਸਤੇ ਤਾਂ ਬਹੁਤ ਅਹ ਆਪ ਹੀ ਇੰਨਾ ਘੁੰਮਦਾ ਉਹ
ਹਾਂਜੀ ਮੈਂ ਉਹੀ ਤੁਹਾਨੂੰ ਕਹਿ ਰਿਹਾ ਬ ਜਿਹੜੇ ਮੇਰੇ ਕੋਲ ਕੁੜੀਆਂ ਨੂੰ ਹਨ 'ਚ ਹੈਗੀਆਂ ਨਾ ਮਤਲਬ ਕਿ ਉਹ ਕਾਫ਼ੀ ਮਤਲਬ ਕਿ ਉਹਨਾਂ ਦਾ ਘੁੰਮਣਾ ਫਿਰਨਾ ਕੱਪੜਾ ਕੱਪੜੇ ਪਾਉਣੇ ਮਤਲਬ ਅੱਜ ਕੱਲ੍ਹ ਦੇ ਕੱਪੜੇ ਪਾਉਣੇ ਫੈਸ਼ਨਬਲ ਕਰਨਾ। ਮ ਲਿਤਾਸਨ ਸ਼ਮਤ ਚੱਲਣਾ ਫਿਰ ਬ ਤੁਹਾਨੂੰ ਇਹ ਚੀਜ਼ ਅਪਰੂਵ ਹੈ ਤੁਹਾਨੂੰ ਅਗਰ ਇਹ ਤੁਹਾਨੂੰ ਪਸੰਦ ਹੈ ਇਹ ਚੀਜ਼ ਤੇ ਮੈਂ ਅੱਗੇ ਗੱਲ ਚਲਾਉ ਤੁਹਾਡੀ ਕਿਉਂਕਿ ਮੁੰਡੇ ਨੇ ਅੰਮ੍ਰਿਤ ਛੱਕ ਕਹਿ ਰਿਹਾ ਅੰਮ੍ਰਿਤ ਛੱਕੇ ਮੁੰਡੇ ਚੀਜਾ ਪਸੰਦ ਘੱਟ ਹੀ ਕਰਦੇ ਨੇ।
ਮੈਂ ਤੁਾਨੂੰ ਕਹਿ ਰਹੀ ਹ ਆ ਉਹਨਾਂ ਦੀ ਭੈਣਾਂ ਹੈਗੀਆਂ ਨੇ ਘਰ ਸਾਰੀ ਅ ਮਤਲਬ ਅੱਜ ਕੱਲ ਦੇ ਫੈਸ਼ਨ ਦੇ ਅਕੋਰਡਿੰਗ ਹੀ ਚੱਲਦੇ ਆ ਕੋਈ ਗੱਲ ਨੀ ਆਪਸੀ ਗੱਲ ਹੋਏਗੀ ਐਸਾ ਥੋੜ੍ਹਾ ਨਾ ਕਿ ਅਸੀਂ ਇਕ ਦਮ ਵਿਖਾ ਦਿੱਤਾ ਤੇ ਫਿਕਸ ਹੋ ਗਿਆ ਐਸਾ ਕੁਛ ਨੀ ਹੈਗਾ। ਅੱਜ ਕੱਲ੍ਹ ਦੇ ਬੱਚੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਟਾਈਮ ਦੇਣਾ ਚਾਹੀਦਾ ਅਗਰ ਕਿਤੇ ਤੁਸੀਂ ਗੱਲ ਚਲਾਉਂਦੇ ਵੀ ਹੋ ਕੋਈ ਤੁਹਾਡੀ ਨਜ਼ਰ 'ਚ ਹੈ ਵੀ ਚਲੋ ਮੈਂ ਕਹਿੰਦੀ ਹਾਂ ਅੰਮ੍ਰਿਤਧਾਰੀ ਮਿਲਜ਼ੇ ਤੋਂ ਸਭ ਤੋਂ ਵਧੀਆ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅੰਮ੍ਰਿਤਧਾਰੀ ਸਲੀਵਲੈਸ ਨਹੀਂ ਪਾਉਂਦੇ ਅੰਮ੍ਰਿਤਧਾਰੀ ਇਹ ਨਹੀਂ ਕਰਦੇ। ਹਾਂ ਕੇਸਾਂ ਦੀ ਬੇਦਬੀ ਦਾ ਕਹਿ ਸਕਦੇ ਹਾਂ ਕਿ ਉਹ ਨਹੀਂ ਕਰਦੇ। ਚਲੋ ਉਹ ਤੇ ਗੱਲ ਮੈਂ ਮੰਨਦੀ ਆਂ। ਅਹ ਤੇ ਬਾਕੀ ਤੇ ਸਭ ਕੁਛ ਅੱਜ ਕੱਲ ਅਲੋ ਹੁੰਦਾ ਅੱਜ ਕੱਲ ਹਰ ਕੋਈ ਅ ਦੀ ਫੈਮਿਲੀ ਅਲੋ ਕਰਦੀ ਹੈ ਸਭ ਅੱਜ ਕੱਲ ਦੇ ਫੈਸ਼ਨ ਮੁੰਡੇ ਅਕੋਰਡਿੰਗਅਿੰਗ ਚੱਲ ਦੇ ਐਪਟੂਡੇਟ ਰਹਿੰਦੇ ਆ ਤੁਸੀਂ ਇਹ ਨਾ ਸੋਚੋ ਕਿ ਕੋਈ ਲੋ ਕਲਾਸ ਫੈਮਲੀ ਏ ਮੁੰਡੇ ਦੀ, ਮੁੰਡੇ ਦਾ ਆਪਣਾ ਬਿਜਨੇਸ ਏ ਪਾਪਾ ਦਾ ਅਲੱਗ ਬਿਜਨੇਸ ਏ। ਇਕੱਲਾ ਇਕੱਲਾ ਮੁੰਡਾ ਐ। ਅ ਦੋ ਭੈਣਾਂ ਨੇ। ਇੱਕ ਭੈਣ ਵਿਆਹੀ ਦੀ ਏ।
ਮੈਂ ਲੋਅ ਕਲਾਸ ਫੈਮਿਲੀ ਨ ਕਹਿ ਰਿਹਾ ਮੈਂ ਕਹਿ ਰਿਹਾ ਵੀ ਅੱਜ ਕੱਲ੍ਹ ਦੇ ਟਰੈਂਡ ਹਿਸਾਬ ਨਾਲ ਮਤਲਬ ਕਿ ਉਹ ਮਤਲਬ ਫੈਸ਼ਨ ਵਗੈਰਾ ਕਰਵਾ ਲੇਗਾ ਮੁੰਡਾ ਫਿਰ ਤਾਂ ਮੈਂ ਗੱਲ ਚਲਾਵਾਂ ਨਾ ਫ ਐਵੇਂ ਫੇ ਵੇਖਾ ਖਾਈ ਹੋ ਜੋ ਬਾਅਦ 'ਚ ਮ ਨਾ ਹੋ ਜਾਵੇ ਸਰੀ ਲੱਦਾ
ਬਿਲਕੁਲ ਐਸੀ ਕੋਈ ਗੱਲ ਨਹੀਂ ਹੈਗੀ। ਫੈਸ਼ਨ ਦੇ ਅਕੋਡਿੰਗ ਚੱਲ ਸਕਦਾ ਹਰ ਕੁਛ ਸਭ ਕੁਛ ਹੋ ਸਕਦਾ ਮੈਂ ਤੁਹਾਨੂੰ ਇਹ ਤੋਂ ਅੰਮ੍ਰਿਤਧਾਰੀ ਦਾ ਕਹਿਣ ਦਾ ਮਤਲਬ ਹੈ ਕਿ ਅੰਮ੍ਰਿਤ ਛਕਿਆ ਦਾ ਉਹਨੇ ਲੇਕਿਨ ਮੈਂ ਤੁਹਾਨੂੰ ਅਗਰ ਉਹਨੇ ਅੰਮ੍ਰਿਤਧਾਰੀ ਹੀ ਲੈਣੀ ਹੁੰਦੀ ਤਾਂ ਮੈਂ ਤੁਹਾਨੂੰ ਪਹਿਲੇ ਕਹਿੰਦੀ ਅੰਮ੍ਰਿਤਧਾਰੀ ਕੁੜੀ ਚਾਹੀਦੀ ਹੈ ਜੀ।
ਨਹੀਂ -ਨਹੀਂ ਮੈਂ ਆਪਣੀ ਗੱਲਤ ਕੋੂਰੀ ਰੱਖਾਂਗਾ ਦੇਖੋ ਮੈਂ ਹੁਣ ਅੱਗੇ ਗੱਲ ਚਲਾ ਦ ਤੁਸੀਂ ਬਾਅਦ ਚੋਂ ਕਹੋ ਜੀ ਅਸੀਂ ਐਂ ਨੀ ਪਆਉਂਦੇ ਸੀ ਮੈਂ ਗਲਤ ਤਾਂ ਹੀ ਚਲਾਵਾਂ ਮੈਂ ਸਾਰੀ ਗੱਲਾਂ ਪਹਿਲਾਂ ਆਪ ਪਹਿਲ ਫਾਈਨਲ ਕਰਾਂਗਾ ਵੀ ਤੁਹਾਨੂੰ ਚੀਜ਼ ਰੋਵੇ ਤਾਂ ਹੀ ਮੈਂ ਅਗੇ ਗੱਲ ਚ ਚਲਾਵਾਂਗਾ ਨਾ।
ਤੁਡੀ ਨਜ਼ਰ 'ਚ ਕੋਈ ਅੱਛੀ ਸਹੀ ਕੁੜੀ ਹੈਗੀ ਹੈ ਤੇ ਸਾਨੂੰ ਜ਼ਰੂਰ ਦੱਸਣਾ ਮੈਂ ਤੇ ਇਹੀ ਕਹਿ ਰਹੀ ਹਾਂ ਬਾਕੀ ਤੁਸੀਂ ਪਿੱਛੇ ਕਰਵਾਇਆ ਸਾਡੀ ਰਿਸ਼ਤੇਦਾਰੀ 'ਚ ਉਹ ਉਹਨਾਂ ਦਾ ਅੱਛਾ ਚੱਲਦਾ ਪਿਆ ਮੁੰਡਾ ਵੀ ਬੈਸਟ ਸੈਟਲ ਸੀ ਉਹ ਵੀ
ਤੇ ਉਹ ਸਾਰੀ ਗਲਾਂ ਪੈਲਾਂ ਮੈਂ ਖੋਲ ਲਿਤਾ, ਤਾਂ ਹੀ ਅੱਗੇ ਰੇਸ਼ਤਾ ਕਰਾਯਾ ਸੀ ਮੈਂ।
ਬੌਤ ਹਾਂ ਕੋਈ ਨੀ ਤੁਹਾਨੂੰ ਜੋ ਵੀ ਜੋ ਵੀ ਕਿਸੇ ਗੱਲ ਦੀ ਦਿੱਕਤ ਏ, ਤੁਸੀ ਮੇਰੇ ਘਰ ਆ ਜਾਨਾ। ਯਾ ਮੈਂ ਤੁਹਾਡੇ ਘਰ ਆ ਜਾਉਂਗੀ, ਤੁਸੀ ਮਿਨੂੰ ਟਾਈਮ ਦੱਸ ਦੇਨਾ ਕਦੋਂ ਮਿਲਨਾ, ਮੈਂ ਖੁੱਦ ਮਿਲ ਕੇ ਖੁੱਦ ਬਾਏਓ ਡਾਟਾ ਦੇ ਅ ਕੇ ਆਵਾਂਗੀ ਤੁਆਡੇ ਘਰ ਤੇ ਤੁਸੀਂ ਆਪ ਇੰਕੁਆਏਰੀ ਨਿਕਲਵਾਨਾ ਮੁੰਡੇ ਦੀ। ਤੇ ਬਾਕੀ ਜੇੜੀ ਤੁਸੀਂ ਮੈਂ ਅ ਜੇਹੀ ਜੇੜੀ ਤੁਸੀਂ ਕੰਡੀਸ਼ਨ ਕੈ ਰਏ ਓ ਮੈਂ ਤੁਹਾਨੂੰ ਪਤਾ ਕਰ ਦਾਂਗੀ ਇੱਕ ਵਾਰ ਫੇਰ ਵੀ ਕੰਨਫਮ ਕਰਕੇ ਦੱਸ ਦਾਂਗੀ।
ਠੀਕ ਏ, ਤੁਸੀਂ ਆ ਜਾਣਾ ਥੈਂਕ ਯੂ।
ਚਾਲੋ ਜੀ ਠੀਕ ਏ ਓਕੇ।